ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਹੋਰ ਕਿੱਦਾਂ ਓ?
ਵਧੀਆ ਜੀ ਵਧੀਆ।
ਮੈਂ ਕਿਹਾ ਬੜਾ ਟਾਈਮ ਹੋ ਗਿਆ, ਗੱਲ ਨੀ ਕੀਤੀ। ਅਸੀਂ ਆਪਸ ਵਿੱਚ
ਹਾਂਜੀ-ਹਾਂਜੀ, ਕੋਈ ਨੀ ਕਰੋ ਤੁਸੀਂ
ਬੜੇ ਚਿਰ ਬਾਅਦ ਫੋਨ ਕੀਤਾ, ਤੁਹਾਡੀ ਬੋਤ ਯਾਦ ਆ ਰਹੀ ਸੀ। ਅੱਜ
ਅੱਛਾ, ਕੋਈ ਨੀ।
ਆਂਦੀਆਂ ਪਈਆਂ ਸੀ। ਮੈਨੂੰ
ਹਾਂਜੀ-ਹਾਂਜੀ, ਕੋਈ ਗੱਲ ਨੀ ਹੋਰ ਸੁਣਾਓ?
ਹੋਰ ਸਭ ਬੋਤ ਵਧੀਆ।
ਗਏ ਨੀ ਘੁੰਮਣ ਕਿਧਰੇ।
ਘੁੰਮਣ ਗਰਮੀ ਐਨੀ ਪੈਂਦੀ ਪਈ, ਕਿੱਥੇ ਜਾਈਏ ਏਨੀ ਗਰਮੀ ਚ
ਹਾਂ, ਏਹ ਤੇ ਸਹੀ ਹੈ, ਏਹ ਤੇ ਗੱਲ ਹਕੀਕਤ ਹੈਗੀ ਹੈ।
ਹੋਰ, ਹਰਪ੍ਰੀਤ ਜੀ ਆਏ ਹੋਏ ਨੇ, ਤੁਹਾਡੇ ਘਰ?
ਹਾਂਜੀ, ਹਰਪ੍ਰੀਤ ਆਈ ਹੋਈ ਹੈ।
ਅੱਛਾ, ਚਲੋ ਓਨਾਂ ਦੇ ਨਾਲ ਵੀ ਕਰਾਂਗੇ। ਗੱਲ
ਹਾਂ-ਹਾਂ, ਕੋਈ ਨੀ।
ਹੂੰ।
ਹੈਲੋ।
ਮੈਂ ਕਿਹਾ ਕੇੜੇ
ਹਾਂਜੀ। ਬੱਚੇ ਬਾਰ ਨਾ ਬਾਰ ਬੈਠੀ ਆਂ ਤੇ ਬੱਚੇ ਰੌਲਾ ਪਾ ਰੇਨ। ਹਾਂਜੀ ਦੱਸੋ।
ਮੈਂ ਕਿਆ ਮੈਂ ਤਵਾਨੂੰ ਪੌਧਾ ਪੇਜਆ ਸੀ, ਉਹ ਵਾਲਾ ਰਬਰ ਪਲਾਂਟ ਤੁਸੀਂ ਲਾਇਆ ਔ।
ਹਾਂਜੀ ਲਗਾ ਲਿਆ।
ਠੀਕ ਚੱਲਦਾ ਪਿਆ।
ਹਾਂਜੀ-ਹਾਂਜੀ।
ਦੋ ਚਾਰ ਮਨੀ ਪਲਾਂਟ ਦੀਆਂ ਵੀ ਵਰਾਇਟੀਆਂ ਆਈਆਂ ਨੇ।
ਹਾਂਜੀ-ਹਾਂਜੀ ਲਗਾਇਆ।
ਮੈਂ ਤੇ ਬਾਰਿਸ਼ 'ਚ ਵੀ ਰਖ ਆਈ ਸੀ ਸਵੇਰੇ।
ਚੰਗਾ ਕੀਤਾ ਜੇ ਹੁਨ ਹੋਰ ਖਿਲ ਕੇ ਆਏਗਾ।
ਹਾਂਜੀ-ਹਾਂਜੀ। ਹੋਰ ਅਚਾਰ ਪਾ ਲਿਆ?
ਅਚਾਰ ਅੰਬ ਦਾ ਪਾਇਆ ਹੁਨੇ।
ਪਾ ਲਆ ਤੁਸੀਂ?
ਹਾਂ ਪਾ ਲਿੱਤਾ। ਸਾਡੇ ਇੱਥੇ ਤੇ ਪਾਰਕੀਕ ਬੋਤ ਪੈਂਦੀ ਬਈ ਸੀ।
ਅੱਛਾ ਜੀ। ਅਸੀਂ ਅਜੇ ਪਾਯਾ ਈ ਨੀ। ਅੱਛਾ।
ਅਸੀਂ ਹਲੇ ਪਾਇਆ ਈ ਨੀ। ਹਾਂਜੀ।
ਪਾਲੋ ਮਿਰਚਾਂ ਦਾ ਪਾਲੋ। ਵੈਰਾਇਟੀਆਂ ਆਇਯਾ ਹੋਇਆ। ਸੀ। ਬੋਤ ਕੁੱਛ ਲੈ ਕੇ ਆਇਆ ਸੀ ਇਸ ਵਾਰੀ।
ਨਈ ਅੰਬੀਆਂ ਤੇ ਪਾਵਾਂਗੀ, ਐ ਜਾਨਗੇ ਨਾ ਹਰਪ੍ਰੀਤ ਔਰੀ ਪਾਨਗੇ ਨਾ ਤੇ ਕੱਠਿਆ ਈ ਲੈ ਕੇ ਆਨਗੇ।
ਅੱਛਾ-ਅੱਛਾ। ਕਿੰਨਾ ਕ ਪਾਂਦੇ ਔ ਇਕ ਵਾਰੀ 'ਚ?
ਮੈਂ ਤੇ ਅੱਗੇ ਦੱਸ-ਦੱਸ ਕਿੱਲੋ ਦਾ ਪਾਇਆ। ਪਿਛਲੀ ਵਾਰੀ ਪਤਾ ਨੀ ਕਿਉਂ ਸਾਡਾ ਅਚਾਰ ਖ਼ਰਾਬ ਹੋ ਗਿਆ।
ਬੈਠਨਾ ਨੀ ਐ।
ਹਾਂਜੀ। ਪਤਾ ਨੀ ਕਿਦਾਂ ਖ਼ਰਾਬ ਹੋ ਗਿਆ ਅਚਾਰ। ਤੇ ਮੇਰਾ ਅਚਾਰ ਖ਼ਰਾਬ ਨੀ ਹੁੰਦਾ ਦੋ-ਦੋ, ਤ੍ਰੈ-ਤ੍ਰੈ ਸਾਲ। ਹਾਂ।
ਕਿਸੀ-ਕਿਸੀ ਦੇ ਹੱਥ ਵਿੱਚ ਨਾ ਔ ਹੁੰਦੀ ਏ। ਸ ਸਭ ਦੇ ਹੱਥ ਦਾ ਟਿਕਦਾ ਵੀ ਨੀ ਅਚਾਰ।
ਨਈ ਮੈਂ ਤੇ ਪਾਲ, ਸਾਡੀ ਮੰਮੀ ਦੇ ਹੱਥ ਦਾ ਪੰਜ-ਪੰਜ, ਸੱਤ-ਸੱਤ ਸਾਲ ਅਚਾਰ ਟੀਕ ਕਦੀ ਖਰਾਬ ਈ ਨੀ ਹੋ ਸਾਡੀ ਮੰਮੀ ਦੇ ਹੱਥ ਦਾ ਅਚਾਰ।
ਦਾ ਨਈ ਟਿੱਕਦਾ। ਸਭ ਦੇ ਹੱਥ ਇੱਚ ਨੀ ਹੁੰਦੀ ਔ ਗੱਲ। ਕਿਸੀ-ਕਿਸੀ ਬੰਦੇ ਦਾ ਕਿੰਨਾ ਮਰਜ਼ੀ ਔ ਪਾ ਲੇ ਸਫ਼ਾਈ ਨਾਲ ਨਈ ਰੁਕਦਾ।
ਹਮ ਐਰ ਕੀ ਨੀ ਟਿੱਕੀਆ ਮੇਰਾ ਆਚਾਰ, ਨੀ ਤੇ ਮੇਰਾ ਆਚਾਰ ਇਕ-ਇਕ ਸਾਲ, ਦੋ-ਦੋ ਸਾਲ ਚਲਦਾ ਰੇ ਪੈਲੀ ਗੱਲ ਤੇ ਇਕ ਸਾਲ ਈ ਚਲਦਾ ਮਸਾ ਕਿਉਂਕਿ ਸਾਡੀ ਔ ਵੱਡੀ ਵਾਲੀ ਕੁੜੀ ਔ ਅਚਾਰ ਖਾਂਦੀ, ਜਿਵੇੰ ਸਬਜ਼ੀ ਵਾਕਣ।
ਅੱਛਾ।
ਔ ਬੜਾ ਖਾਂਦੀ ਏ।
ਅਚਾਰ ਤਾਂ ਮੈਨੂੰ ਮਿਰਚ ਦਾ ਬੋਤ ਚੰਗਾ ਲਗਦਾ। ਹਰੀ ਮਿਰਚਾਂ ਦਾ ਹੁੰਦਾ ਨਾ ਅਚਾਰ ਹਰੀਆਂ-ਹਰੀਆਂ ਮਿਰਚਾਂ ਪਰ ਔ ਤੇਜ਼ ਨੀ ਔੰਦੀਆਂ।
ਔ ਮੋਟੀਆਂ ਵਾਲੀਆਂ?
ਹਾਂ-ਹਾਂ। ਪਰ ਔ ਨਾ ਔ ਘਰ ਨੀ ਪਾਂਦੇ ਅਸੀ, ਮੈਂ ਤਾ ਜੀ ਟੋ--ਟੋਪਸ ਦਾ ਲੈ ਕੇ ਕੇ ਈ ਆਨੀ ਆ ਓਦਾ, ਓਦੇ ਵਰਗਾ ਸਵਾਦ ਹੁੰਦਾ ਈ ਨੀ ਆਪਣੇ ਹੱਥ ਇੱਚ।
ਅਰੇ ਤੁਸੀ ਕਾਰ ਪਾਓ, ਏੜਾ ਸਵਾਦ ਅਚਾਰ ਬਣਦਾ ਹੈਗਾ ਜੇ। ਅਸੀ ਤੇ, ਕਾਰ ਈ ਪਾਣੇ ਆ। ਹਾਂ, ਤੁਸੀਂ ਪੈਲੇ ਏਜ ਕਰਨਾ ਨਾ ਪਾਈਆ ਈ ਲੈ ਕੇ ਆਣਾ, ਯਾ ਉਨੂੰ ਕੈਣਾ ਅੱਧ ਪਾ ਦੇ-ਦੇ। ਪਾ ਮਿਰਚਾਂ ਲੈ ਨਾ, ਪਾ ਚੋਂ ਅੱਧੀਆਂ ਕਰ ਲੈਣਾ, ਅੰਦਾਜੇ ਨਾਲ ਸੌਫ, ਮੇਥਰੇ ਤੇ ਸੌਫ, ਮੇਥਰੇ ਔਰ ਜੋ ਅਚਾਰ 'ਚ ਪੈਂਦਾ, ਓ ਲੇ ਆਣਾ।
ਹਮ, ਰਾਈ ਹੋਏਗੀ ਨਾ ਰਾਈ ਏ।
ਹਾਂ ਤਣੀਆਂ-ਤੁਣੀਆਂ, ਰਾਇ ਨਾ ਪਾਣਾ ਰਾਇ ਨਾਲ ਅਚਾਰ ਖ਼ਰਾਬ ਹੁੰਦਾ ਜੇ।
ਪਰ ਖਟਾਸ, ਤਾਂ ਰਾਇ ਨਾਲ ਈ ਆਏਗੀ ਫੇਰ।
ਰਾਇ ਪਾਣਾ, ਤੇ ਥੋੜ੍ਹੀ ਪਾਣਾ।
ਹਾਂ ਰਾਇ ਨਾਲ ਤੇ ਸਵਾਦ ਲਗਦਾ, ਐ ਅਚਾਰ ਸੂਰਜ ਜੇੜਾ ਓਦਾ
ਫੇਰ ਮਿਰਚ ਪਾਣੀ ਛੋੜ ਜਾਂਦੀ ਏ, ਓਹੀ ਤੇ ਖਰਾਬ ਕਰ ਦਿੰਦੈ।
ਹਾਂ ਕਿਉਂਕਿ ਖੱਟੀ ਖੱਟਾ ਪਨ ਪਾਏਗੀ ਨਾ, ਤੇ ਓ ਪਾਣੀ ਤੇ ਛਡੇਗੀ- ਛਡੇਗੀ।
ਅਸੀਂ ਤਾ ਏਦਾ ਈ ਬਨਾਣੇ ਆ, ਸਭ ਮਸਾਲੇ ਆ ਸੁੱਕੇ ਕੱਠੇ ਕਰ ਲੇ ਮਿਰਚ ਨੂੰ ਵਿੱਚੋ ਚੀਰੇਆ ਮੇਥ ਥਰੇ ਪਾ ਦੀਨੇ ਆ ਵਿੱਚ, ਉਨੂੰ ਪਰੀ ਦਬਾਈਆਂ ਉੱਤੋਂ, ਤੇਲ ਪਾ ਦਿੱਤਾ। ਹਾਂ। ਯਾ ਫੇਰ, ਹਰੀਆਂ ਮਿਰਚਾਂ ਨੀ ਮਿਲਦੀਆਂ ਹਰੀਆਂ ਮਿਰਚਾਂ ਨੀ ਮਿਲਦੀਆਂ ਮਾਰਕੀਟ 'ਚ, ਸਬਜ਼ੀਆਂ 'ਚ ਪਾਣੇ ਆ ਅਸੀ
ਅੱਛਾ, ਛੋਟੀ ਵਲੀਆਂ?
ਹਾਂ ਏਨਾਨੂੰ ਵਿੱਚੋ ਦੋ-ਦੋ ਫਾੜ੍ਹ ਕਰ ਲੋ ਤੋ ਕੇ, ਦੋ-ਦੋ ਫਾੜ੍ਹ ਕਰਕ ਕੇ ਮਾੜਾ ਤੇਲ ਪਾਓ, ਨੂਨ ਪਾਓ ਥੋੜਾ ਸ ਵ ਤਣੀਆਂ ਨੀ ਹੁੰਦਾ, ਮੋਟਾ ਪੀਸ-ਪੀਸ ਲੋ ਕਾਰ ਈ ਦਾਣੇ ਵਲਾ ਓ ਪਾਓ, ਵਿਚ ਅਮਚੂਰਨ ਪਾਓ ਵਿਚ ਮਗਰੋਂ ਸਾ, ਹਲਦੀ ਪਾਲੋੋ ਮਾੜੀ ਜੀ ਮਗਰੋਂ ਸਾਰੀਆਂ ਮਿਰਚਾਂ ਪਾ ਦੋ, ਖੂਬ ਚੰਗੀ ਤਰ੍ਹਾਂ ਰਲਾਓ ਇਹਨਾਂ ਨੂੰ ਖੂਬ ਇਹੜਾ ਐੜੀਆ ਪੁੁੰਨੂੰ, ਐੜੀਆ ਪੁੁੰਨੂੰ ਇੱਕ ਕੋਲੀ ਤੋਂ, ਅੱਧੀਆਂ ਕੋਲੀ ਹੋ ਜਾਂਦੀਆਂ ਨੇ ਉਹ। ਹੂ, ਉਹ ਵੀ ਬੜੀਆ ਸਵਾਦ ਬਣਦੀਆਂ ਨੇ, ਜਿੰਨੀ ਦਿਨ ਤੁਸੀਂ ਚਾਰ ਦਿਨ ਪੰਜ ਦਿਨ ਰੱਖ ਕੇ ਖਾਓ।
ਹਾਂ ਪਰੌਂਠੀ ਦੇ ਨਾਲ ਖਾਓ, ਐਸੀਂ ਕੋਈ ਵੀ ਪਰੌਂਠੀ ਬਣਾਓ ਉਹਦੇ ਨਾਲ ਖਾ ਲਓ।
ਸਾਡੇ ਭਾਪਾ ਜੀ ਖਾਂਦੇ ਹੁੰਦੇ ਸੀ ਨਾ, ਤੇ ਅਕਸਰ ਬਣਵਾਉਂਦੇ ਹੁੰਦੇ, ਹੁਣ ਮੈਂ ਬਣਾਉਂਦੀ ਹਾਂ ਮੇਰੇ ਬੱਚੇ ਖੁਸ਼ ਹੋ ਕੇ ਬੜੇ ਖਾਂਦੇ ਨੇ।
ਹੂ ਬਹੁਤ ਸਵਾਦ ਲੱਗਦੇ ਨੇ, ਮੇਰੇ ਵੀ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਮਿਰਚ ਦਾ, ਅੰਬ ਦਾ ਅਚਾਰ। ਅਚਾਰ -ਅਚੂਰ ਪਾਉਣ ਦਾ ਨਾ, ਕੋਈ ਵੀ ਚੀਜ਼ ਕਰੋ ਤਾਂ ਮਜ਼ਾ ਤਾਂ ਹੀ ਆਂਦਾ ਜਦੋਂ ਕੋਈ ਘਰ ਵਿੱਚ ਖਾਣ ਖਾਏ ਨਾ, ਖੁੱਸ਼ ਹੋ ਕੇ
ਹਾਂਜੀ, ਤਾਂ ਹੀ ਮਨ ਕਰਦਾ ਏ, ਏਦਾਂ ਨੀ ਕਰਦਾ। ਇਹੋ ਜਿਹੀ ਹਰੀਆਂ ਮਿਰਚਾਂ ਪਾ ਕੇ ਵਿੱਚ ਕਰੋਂਦੇ ਪਾ ਲਉ, ਕਰੋਂਦੇ ਤੁਹਾਡੇ ਉੱਧਰ ਆ ਗਏ ਹੋਣੇ ਆ।
ਹੈਲੋ, ਸਤਿ ਸ੍ਰੀ ਆਕਾਲ। ਕੋਲ ਕੱਟੀ ਗਈ। ਹੈਲੋ। ਹੈਲੋ। ਹੈਲੋ, ਕੋਲ ਕੱਟੀ ਗਈ ਏ ਕਿਆ?